ਹੈਲੋ,
ਹੈਲੋ,
ਹੈਲੋ,
ਸਤਿ ਸ਼੍ਰੀ ਅਕਾਲ ਜੀ,
ਹਾਂਜੀ ਸਤਿ ਸ੍ਰੀ ਅਕਾਲ ਜੀ।
ਹੋਰ ਠੀਕ ਹੋ?
ਹਾਂਜੀ ਵਧੀਆ, ਤੁਸੀਂ ਸੁਣਾਓ?
ਵਧੀਆ ਵਧੀਆ, ਹੋਰ ਘਰ ਪਰਿਵਾਰ ਬੱਚੇ ਸਭ ਠੀਕ ਨੇ?
ਹਾਂਜੀ ਸਭ ਵਧੀਆ, ਤੁਸੀਂ ਦੱਸੋ?
ਸਭ ਵਧੀਆ ਬਸ ਉਹੀ ਬੱਚਿਆਂ ਨੂੰ ਸਕੂਲ ਪਾਉਣ ਦੇ ਬਾਰੇ ਸੋਚ ਰਹੇ ਸੀ ਕਿ ਪ੍ਰਾਈਵੇਟ ਚ ਪਾਈਏ ਜਾਂ ਸਰਕਾਰੀ ਚ,
ਹਾਂ ਸਹੀ ਆ ਅੱਜ ਕੱਲ੍ਹ ਤਾਂ ਸਰਕਾਰੀ ਵਧੀਆ ਨੇ,
ਸਰਕਾਰੀ ਇੱਥੇ ਕਿੱਥੇ ਵਧੀਆ ਆਗੇ,
ਨਹੀਂ ਅੱਜ ਕੱਲ ਸਰਕਾਰੀ ਵੀ ਸਰਕਾਰੀ ਵੀ ਇੰਗਲਿਸ਼ ਮੀਡੀਅਮ ਚੱਲਦੇ ਪਏ ਨੇ, ਪ੍ਰਾਈਵੇਟ ਸਕੂਲ ਤੇ ਖਰਚੇ ਜ਼ਿਆਦਾ ਨੇ ਪੜ੍ਹਾਈਆਂ, ਵੀ ਓਨੀਆਂ ਮਹਿੰਗੀਆਂ ਹੋ ਗਈਆਂ ਨੇ, ਸਰਕਾਰੀ ਚ ਪੜ੍ਹਾਈ ਵੀ ਹੁਣ ਠੀਕ ਹੋ ਗਈ ਹੈ, ਪਹਿਲਾਂ ਨਾਲ ਉਹ ਤੇ
ਹੂੰ ਬੋਰਡ ਤੇ ਸੀ ਬੀ ਐੱਸ ਈ ਹੋ ਗਿਆ, ਪਰ ਫੇਰ ਵੀ ਹਲੇੇ ਅਸੀਂ ਕਿਸੇ ਕੋ ਪਤਾ ਕਿ ਤਾਂ ਨਾ ਉਹ ਕਹਿ ਰਹੇ ਨੇ ਕਿ ਬਈ ਇੰਨੇ ਖਾਸ ਨਹੀਂ ਹੈਗੇ ਸਰਕਾਰੀ ਸਕੂਲ ਹੱਲੇ ਇੰਨਾ ਨਹੀਂ ਹੋਇਆ।
ਕਈ ਕਈ ਜਗ੍ਹਾ ਹੈਗੇ ਨੇ
ਪਰ ਪ੍ਰਾਈਵੇਟ ਦਾ ਹੈ ਕੀ ਖਰਚਾ ਜ਼ਿਆਦਾ
ਉਹ ਇਹ ਤੇ ਹੈ ਅਜ ਕੱਲ ਜਿਨੀ ਵੀ ਕਾਮ ਧੰਦੇ ਨੇ ਮਹਿੰਗਾਈ ਕਰਤੀ ਪ੍ਰਾਈਵੇਟ ਵਿਚ ਤਾਂ
ਉਹੀ ਵੱਧ ਕੇ ਹੈਗਾ ਲੱਖ ਦੋ ਲੱਖ ਵੀ ਸਾਲ ਵੱ
ਹਮ ਪ੍ਰਾਈਵੇਟ ਦਾ ਤੇ ਕੰਨਾਂ ਨੂੰ ਆ, ਤ ਲਏ ਬੰਦਾ ਉਪਰੋਂ ਜਿਹੜੀ ਅਸਾਈਨਮੈਂਟ ਵਗੈਰਾ ਬਣਾਉਣੀ ਪੈਂਦੀ ਹੈ। ਬੱਚਿਆਂ ਨੂੰ ਉਹ ਵੱਖਰੀਆਂ
ਹਾਂ ਖਰਚਾ ਕਿੰਨਾ ਵਾ ਕੱਪੜਿਆਂ ਦਾ ਅਲੱਗ ਹੈ। ਕਿਤਾਬਾਂ ਦੇ ਖਰਚੇ ਨੇ ਉਹਨਾਂ ਨੇ ਸਭ ਰੱਖ ਆਉਂਦਾ ਇਹ ਜੁਤੇ ਪਾਕੇ ਆਣੇ ਨੇ,
ਹਾਂ ਅਈ ਜਰਾਬਾ ਪਾਣੀ ਹੈ ਬੁੱਧਵਾਰ ਹੈ ਰੰਗ ਪਾਣਾ ਸ਼ਨੀਵਾਰ ਹੈ ਇਹ ਰੰਗ ਪਾਉਣਾ ਕੁਛ ਉਹਨਾਂ ਦਾ
ਪ੍ਰਾਈਵੇਟ ਸਕੂਲ ਡੰਟੇ ਹੀ ਬੜੇ ਕੀਤੇ ਉਹਨਾਂ ਨੇ, ਕਦੀ ਅੱਜ ਕੋਈ ਇਹ ਤਿਉਹਾਰ ਅੱਜ ਇਹ ਲੈ ਜਾਣਾ ਅੱਜ ਇਹ ਹੈਗਾ ਅੱਜ ਇਹ ਪਾ ਕੇ ਆ ਨਾ, ਐ ਨੀ ਹੈਗਾ,
ਹੂੰ, ਫੇਰ ਉਹ ਟ੍ਰਿਪਾਂ ਤੇ ਵੀ ਲੈ ਕੇ ਜਾਂਦੇ ਨੇ, ਬਾਹਰ ਦੇ ਮੁਲਕਾਂ ਚ,
ਹਾਂ ਫੇਰ ਇਸ ਹਿਸਾਬ ਨਾ ਪੈਸੇ ਵੀ ਲੈਂਦੇ ਨੇ ਲੱਖ ਦੋ ਲੱਖ ਰੁਪਏ ਲੈ ਲੈਂਦੇ ਨੇ ਫੇਰ ਜਿਨਾਂ ਕੋਲ ਹੈਗੇ ਨੇ ਉਹ ਤਾਂ ਦੇ ਦਿੰਦੇ ਨੇ ਜਿਹਨਾਂ ਕੋਲ ਨੀ ਹੈਗੇ ਉਹ ਕਿੱਥੋਂ ਲਿਆਵਨ
ਹਮ ਸਹੀ ਗੱਲ ਉਹੀ ਸੋਚ ਰਿਹਾ ਕਿ ਹੁਣ ਬੱਚਿਆਂ ਨੂੰ ਪਾਉਣਾ ਹੈ ਢਾਈ ਸਾਲ ਦਾ ਬੱਚਾ ਹੋ ਗਿਆ ਨਾ ਹੁਣ ਤੇ ਸਕੂਲ ਹੀ ਜਾਏਗਾ।
ਹਾਂ ਉਹ ਤੇ ਹੈ ਹੀ ਹਲੇ ਚ ਕੋਈ ਵੀ ਨੇੜੇ ਤੇੜੇ ਜਿਹੜੇ ਕੋਲ ਸਕੂਲ ਉੱਥੇ ਬੈਠਣਾ ਹੀ ਸੀ ਕੀ ਗੱਲ ਜੋ ਬੱਚਾ
ਹਾਂ ਪਲੇ ਸਕੂਲ ਜਿਹੜੇ ਹੁੰਦੇ ਨੇ
ਹਾਂ ਹਲੇ ਤੇ ਪੰਜਵੀ ਪੰਜਵੀਂ ਛੇਵੀਂ ਤੱਕ ਨਾ ਉੱਥੇ ਪੜ੍ਹਨਾ ਫੇਰ ਵੱਡੇ ਸਕੂਲ ਦਾ ਬੱਚੇ ਅੱਜ ਕੱਲ ਕੋਪੀਟੀਸ਼ਨ ਵੀ ਹੋ ਗਿਆ ਵੱਡੇ ਸਕੂਲਾਂ ਚ ਪਾਉਣ ਦਾ ਉਹ ਹੀ ਦਿੱਕਤ ਹੈ। ਸਰਕਾਰੀ ਨੂੰ ਹਾਲੇ ਵੀ ਲੋਕੀ ਸਮਝਦੇ ਨੇ ਵੈਲੂ ਨਹੀਂ ਹੈਗੀ ਕੋਈ, ਸਰਕਾਰੀ ਵੀ ਆਪਣੀ ਜਗ੍ਹਾ ਠੀਕ ਹੈਗਾ ਅੱਜ ਕੱਲ, ਜਿਸ ਹਿਸਾਬ ਨਾਲ ਬੱਚੇ ਪੜ੍ਹਦੇ ਪਏ ਨੇ ਨਹੀਂ ਨਹੀਂ ਲਾਪਰਵਾਹੀ ਨਹੀ ਹੈਗੀ, ਜਿਸ ਹਿਸਾਬ ਨਾਲ ਬੱਚੇ ਪੜ੍ਹਦੇ ਪਏ ਨੇ ਸਰਕਾਰੀ ਚ ਹੀ ਠੀਕ ਹੈ ਨਾ ਐ ਤੇ ਪੜਾਈਆਂ ਦੇ ਪੈਸੇ ਬਰਬਾਦ ਕਰਦੇ ਨੇ ਪ੍ਰਾਈਵੇਟ ਵਿੱਚ ਆ ਜਾਣ
ਹਮ, ਬਾਕੀ ਉਹ ਟੀਚਰਾਂ ਦੀ ਵੀ ਲਾਪਰਵਾਹੀ ਹੋ ਜਾਂਦੀ ਹੈ ਸਰਕਾਰੀ ਸਕੂਲ ਸਕੂਲਾਂ 'ਚ ਥੋੜਾ ਮਾਹੌਲ ਵੀ, ਸੰਗਤ ਵੀ
ਸੁਣਿਆ ਮੈਂ ਅੱਜ ਕੱਲ ਤਾਂ ਠੀਕ ਹੈ ਥੋੜਾ ਪ੍ਰਾਈਵੇਟ, ਸਰਕਾਰੀ ਦਾ ਮਾਹੌਲ
ਫੇਿਰ ਵੀ ਸੰਗਤ ਦਾ ਵੀ, ਬੜਾ ਅਸਰ ਪੈਂਦਾ ਨਾ, ਪਤਾ ਨੀ ਲੱਗਦਾ ਬੱਚਿਆਂ ਦੀ ਯਾਰੀ ਦੋਸਤੀ ਕਿਵੇਂ ਜਿਆ ਨਾਲ ਪੈ ਜੇ ਕਿਵੇ ਜਿਆ ਨਾਲ ਪੈ ਜੇ, ਨਸ਼ੇ ਪੱਤੇ ਸਿੱਖ ਲੈਂਦੇ ਨੇ
ਆਹ ਤੇ ਅੱਜ ਕੱਲ੍ਹ ਪ੍ਰਾਈਵੇਟ ਸਕੂਲਾਂ ਚ ਵੀ ਇਹੀ ਹਾਲ ਹੈਗਾ, ਇਹਦੇ ਚ ਕਿਹੜੇ ਘੱਟ ਹੈਗਾ ਏ
ਹਮ
ਸਰਕਾਰੀ- ਸਰਕਾਰੀ ਵੀ ਠੀਕ ਹੈ, ਸਾਡੇ ਰਿਸ਼ਤੇਦਾਰਾਂ ਵੀ 'ਚ ਪੜ੍ਹਦੇ ਨੇ ਇਕ ਅੱਧੇ ਬੱਚੇ ਸਰਕਾਰੀ ਤਾਂ ਠੀਕ ਜਿਹੜਾ ਬੱਚਾ ਪੜ੍ਹਨ ਵਾਲਾ ਹੋਏ ਉਹ ਤੇ ਕਿੱਤੇ ਪੜ੍ਹ ਲੈਂਦਾ ਭਾਵੇਂ ਉਹ ਪ੍ਰਾਈਵੇਟ ਹੋਵੇ ਜਾ ਸਰਕਾਰੀ, ਉਹ ਤੇ ਠੀਕ ਹੈ ਪਰ ਸਕੂਲ ਤੇ ਜਾਣਾ ਹੀ ਪੈਣਾ ਨਾ
ਨਹੀਂ ਓਪਨ ਤੋਂ ਕਰਵਾ ਦਿੰਦੇ, ਕਿਉਂਕਿ ਇੰਨਾ ਬਜਟ ਨਹੀ ਹੈਗਾ ਨਾ ਸਾਡਾ
ਇਹ ਤੇ ਹੁਣ ਤੁਸੀਂ ਆਪਣਾ ਵੇਖ ਕੇ, ਆਪਣੇ ਹਿਸਾਬ ਵੇਖੋ ਕਿਂ ਤੁਹਾਡੇ ਬੰਨਦੇ ਆਂ, ਪੁੱਛ ਲੋੋ ਇੱਕ ਦੋ ਨੂੰ ਮੈਂ ਤੇ ਕਹਾਂਗੀ ਸਰਕਾਰੀ ਵੀ ਠੀਕ ਹੈ ਅੱਜ ਕੱਲ੍ਹ। ਅੱਗੇ ਤੁਸੀਂ ਕਰ ਸਕਦੇ ਹੋ ਤੇ, ਪ੍ਰਾਈਵੇਟ ਤੇ ਕਰਾਵੋ ਬੱਚੇ ਨੂੰ ਪੜਾਈ।
ਹਮ, ਇੱਕ ਵਾਰੀ ਸਰਕਾਰੀ ਆ ਤੇ ਚੈਕ ਆਊਟ ਕਰਕੇ ਆਉਣਾ ਪਏਗਾ ਬਈ ਕਿਵੇਂ ਹੈਗਾ। ਕੈਵੇਂ ਨੀ ਹੈਗਾ, ਥੋੜ੍ਹਾ ਟੀਚਰਸ ਨਾਲ ਮਿਲ ਕੇ ਆਉਣਾ ਪਏਗਾ।
ਹਾਂ ਦੋ ਚਾਰ ਵਾਰ ਗੱਲਬਾਤ ਕਰਕੇ ਵੇਖ ਲਓ, ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਘਰ ਗੱਲ ਕਰ ਲਓ ਇੱਕ ਵਾਰ ਬਾਈ ਕਿ ਜਾਣਕਾਰੀ ਚੋ ਹੋਵੇ, ਕਿਵੇਂ ਦੀ ਪੜ੍ਹਾਈ ਹੋ ਰਹੀ
ਹਾਂਜੀ ਹਾਂਜੀ- ਤੁਸੀਂ ਜਿਹੜੇ ਕਹਿ ਰਹੇ ਹੋ ਇੱਕ ਵਾਰੀ ਮੈਨੂੰ ਉਹਨਾਂ ਨਾਲ ਮਿਲਵਾ ਦੇਣਾ ਜਾਂ ਗੱਲ ਕਰਵਾ ਦੇਣਾ, ਜਿਹੜੇ ਬੱਚੇ
ਹਾਂ ਕੋਈ ਨੀ ਮੈਂ ਤੁਹਾਡੀ ਗੱਲ ਕਰਵਾ ਦਾਂਗੀ, ਉਹਨਾਂ ਨੂੰ ਕਹਿ ਦਾਂਗੀ ਇੱਕ ਵਾਰ
ਥੋੜਾ ਪਤਾ ਚੱਲ ਜਾਂਦਾ ਨਾ ਸਕੂਲਾਂ ਦਾ, ਕਿਉਂਕਿ ਬੱਚਿਆਂ ਨੂੰ ਤੇ ਵੇਖ ਕੇ ਪਾਉਣਾ ਪੈਂਦਾ, ਐਵੇਂ ਕਿੱਥੇ ਥੋੜੀ ਛੱਡ ਜਾ ਛੱਡ ਦਾਂਗੇ ਸਾਰੀ ਉਮਰ ਦਾ ਸਵਾਲ ਏ, ਨਹੀਂ ਪੜੇਗੇਂ ਤੇ ਫੇਰ ਨੌਕਰੀਆਂ ਪੇਸ਼ੇ ਕਿਵੇਂ ਕਰਨਗੇ।
ਉਹ ਤੇ ਹੈ ਹੀ ਹ ਨਾਲੇ ਮਾਹੌਲ ਦੀ ਦਿੱਕਤ ਹੈ ਇਸ ਟਾਈਮ, ਸੰਗਤ ਹੀ ਐਵੇਂ ਦੀ ਮੰਗਿਆਈ ਬਹੁਤ ਹ
ਹਮ। ਬਸ ਬੱਚੇ ਪੜ ਜਾਣ ਹੋਰ ਤੇ ਕੀ ਚਾਹੀਦਾ ਇਨਸਾਨ ਨੂੰ।
ਹੋਰ
ਹਾਂ ਬਸ, ਫੋਨ ਚਲਾ ਲੋਓ ਕਦੀ ਪਹਿਲੇ ਤੇ ਫੇਰ ਬੱਚੇ ਫੋਨਾਂ ਚ ਗੇਮਾਂ ਖੇਲ ਲੈਂਦੇ ਸੀ ਹੁਣ ਤੇ ਇੰਸਟਾ ਆਈੳ ਚੀਜ਼ਾਂ ਹੀ ਰਹਿ ਗਈਆਂ ਵੀਡੀਓ ਵੇਖ ਲੋ ਅੱਜ ਕੱਲ੍ਹ ਤੇ ਛੋਟਾ ਛੋਟਾ ਬੱਚਾ ਹੀ ਲੱਗਾ ਪਿਆ।
ਜਿਹੜੀ ਚੀਜ਼ਾਂ ਵੇਖਦੇ ਨੇ ਫੇਰ ਉਹ ਕਰਦੇ ਨੇ।
ਬਸ ਉਹੀੳ ਦਿੱਕਤ ਹੈ। ਫੋਨ ਵੈਸੇ ਅੱਛੇ ਕੰਮ ਵਾਸਤੇ ਹੈਗੇ ਨੇ, ਇਹਨਾਂ ਦੇ ਦਿਮਾਗ ਕਿਥੇ ਹੋਰ ਹੀ ਜਾਂਦੇ ਪਏ ਨੇ।
ਬਸ ਕੀ ਕਰ ਸਕਦੇ ਹੋ ਬੰਦੇੇ
ਹਾਂਜੀ ਇਹ ਵੀ ਦਿੱਕਤ ਹੈ ਨਾ।
ਆਦਤ
ਹਣਾ?
ਕੀ ਕਰ ਸਕਦੇ।
ਲੈਣ ਜਿਵੇਂ ਵੀ ਚੱਲਣ ਸਹੀ ਰਾਹ ਤੇ ਚੱਲਣ
ਆ ਤਾਂ ਤੇ ਆਪਣੇ ਤਰਫ ਕੋਸ਼ਿਸ਼ ਕਰਦੇ ਹੀ ਨਹੀਂ ਵੀ ਚੱਲ ਬਸ। ਬੱਚਾ ਦੇ ਉੱਤੇ ਵੀ ਦੇਖੇ ਤਾਂ।
ਅਸੀਂ ਕਦੇ ਜੋਗਰਾ ਥੋੜੇ ਜਾਣੇ ਬ ਵੱਡੇ ਹੋਕੇ ਪਰ ਹੁਣ ਆਪਣੇ ਹਿਸਾਬ ਨਾਲ ਹੀ ਚੱਲਣਾ। ਹੋਰ ਸੁਣਾਓ ਤੁਸੀਂ ਰੋਟੀ ਪਾਣੀ? ਹੈਲੋ-ਹੈਲੋ? ਹੋਲੌ? ਹੈਲੋ? ਹੈਲੋ, ਹੈਲੋ?